ਹੈਲੋ
ਹੈਲੋ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ੍ਰੀ ਕਾਲ ਕਿਵੇਂ ਓ?
ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ ਹੋਰ ਘਰੇ ਕਿੱਦਾਂ ਸਭ?
ਵਧੀਆ-ਵਧੀਆ ਤੁਸੀਂ ਸੁਣਾਓ ਕੀ ਕਰਦੇ ਖਾਣਾ ਖਾ ਲਿਆ ਤੁਸੀਂ?
ਹਾਂਜੀ ਤੁਸੀਂ ਦੱਸੋ?
ਵਧੀਆ ਮੈਂ ਵੀ ਰੋਟੀ ਖਾ ਕੇ ਈ ਹਟੀ ਸੀਗੀ ਹੁਣੇ।
ਕੀ ਖਾਦਾ?
ਮੇਰੀ ਮੰਮੀ ਨੇ ਤਾਂ ਅਸੀਂ ਤਾਂ ਮਿੱਸੀਆਂ ਰੋਟੀਆਂ ਬਣਾਈਆਂ ਸੀ ਅੱਜ ਦਾਲ ਪਾ ਤੇ ਕੇ ਜੇੜੀ ਬਣਾਂਦੇ ਨੀ ਹੁੰਦੇ ਮਿੱਸੀਆਂ ਰੋਟੀਆਂ ਓ ਵਾਲੀਆਂ।
ਹੂੰ-ਹੂੰ ਚਲੋ ਵਧੀਆ।
ਹਾਂਜੀ ਹੋਰ ਤੁਸੀਂ ਕੀ ਖਾਧਾ? ਹਾਂਜੀ-ਹਾਂਜੀ ਹੁਣ ਥੋੜ੍ਹੀ
ਤਾਂ ਪਰੌਂਠੀਆਂ ਖਾ ਲਈਆਂ ਸੀ ਰਾਤ ਦੀ ਸਬਜ਼ੀ ਪਈ ਸੀ ਓਦੇ ਨਾਲ ਈ ਖਾ ਲੀਆਂ।
ਅੱਛਾ-ਅੱਛਾ
ਹਾਂਜੀ ਹੋਰ ਦੁਪੈਰਾ ਨੀ ਖਾਣਾ?
ਨਈ ਬਸ ਹੁਣ ਦੁਪੈਰਾ ਸਵੇਰੇ ਇੱਕ ਈ ਹੋ ਗਿਆ।
ਅੱਛਾ ਜੀ ਸਵੇਰੇ ਕੀ ਖਾਧਾ ਸੀ ਚਾਹ ਨਾ ਕੁਛ ਖਾਧਾ ਸੀ?
ਹਾਂਜੀ ਸਵੇਰੇ ਚਾਹ ਆ ਨਾ ਮੈਂ ਬਿਸਕਿਟ ਲਏ ਸੀ ਦੋ। ਓ ਖਾ ਲਏ ਸੀਗੇ। ਹੈਲੋ।
ਠੀਕ ਆ।
ਹੈਲੋ।
ਹੈਲੋ ਹਾਂਜੀ-ਹਾਂਜੀ ਬੋਲੋ।
ਕੀ ਗੱਲ
ਹਾਂਜੀ ਬੋਲੋ ਔਨਦੀ ਵੀ ਤੁਹਾਡੀ
ਹੈਓ ਹੈਲੋ।
ਹਾਂਜੀ-ਹਾਂਜੀ ਬੋਲੋ।
ਬੋਲਦੀ ਕਿਉਂ ਨੀ ਪਈ?
ਬੋਲਦੀ ਤਾਂ ਪਈ ਆ। ਬੋਲਦੀ ਤਾਂ ਪਈ ਆ।
ਕੇੜੀ
ਹੈਲੋ ਬੋਲੋ ਤਾਡੀ ਵਾਜ਼ ਆਉਂਦੀ ਤਾਂ ਪਈ ਮੈਂ ਇੰਨੀ ਵਾਰ ਕਿਹਾ ਹਾਂਜੀ ਵਧੀਆ ਹੋਰ ਕੀ ਕਰਦੇ ਪਏ ਸੀਗੇ
ਬਸ ਵੇਹਲੇ
ਅੱਛਾ - ਅੱਛਾ
ਬੋਲੋ।
ਹੋਰ ਰੋਟੀ ਪਾਣੀ ਖਾ ਲਿਆ
ਹਾਂਜੀ
ਰੋਟੀ ਪਾਣੀ ਖਾ ਲਿਆ ਮੈਂ ਕਿਹਾ
ਹਾਂਜੀ ਖਾ ਲਿਆ ਤੁਸੀਂ
ਬਸ ਮੈਂ ਵੀ ਖਾ ਕੇ ਈ ਹਟੀ ਆ ਹਾਂਜੀ ਹੋਰ
ਬਸ ਠੀਕ ਆ ਹੋਰ ਸ਼ਾਮ ਨੂੰ ਕੀ ਕਰਾਂ ਖਾਣਾ ਬਣਾਣਾ ਸੀ ਅੱਜ
ਸ਼ਾਮ ਨੂੰ ਦੇਖਦੇ ਆ ਗਰਮੀ ਬਹੁਤ ਹੋ ਗਈ ਆ ਹੋਂਦੀ ਮਸੀ ਪੂਰੀ ਪੈਂਦੀ ਆ
ਹੂੰ ਰੋਟੀ ਦਾ ਪੁੱਛਿਆ ਮੈਂ ਕੀ ਬਨਾਣਾ ਸਬਜ਼ੀ ਚ
ਅੱਛਾ ਰੋਟੀ ਦਾ ਰੋਟੀ ਲੰਬੇ ਪਕੌੜੇ ਬਣਾਉਣੇ ਸ਼ਾਮ ਨੂੰ
ਲੰਬੇ ਪਕੌੜੇ ਅੱਛਾ ਠੀਕ ਆ
ਸੱਚੀ ਜਿਹੜੇ ਦੁਕਾਨ ਤੋਂ ਮਿਲਦੇ ਹੁੰਦੇ ਨਾ ਬਣੇ ਬਣਾਏ ਰੈਡੀਮੇਡ ਪਕੌੜੇ ਹੁੰਦੇ ਉਹ ਵਾਲੇ
ਹਾਂਜੀ - ਹਾਂਜੀ ਠੀਕ ਆ ਜੀ
ਹਾਂਜੀ
ਹੋਰ ਅੱਗੇ ਦਾ ਪਲੈਨ ਤੁਹਾਡਾ
ਅੱਗੇ ਦਾ ਹੁਣ ਬਸ ਬਾਰਵੀਂ ਚ ਆ ਮੈਂ ਛੁੱਟੀਆਂ ਪਈਆਂ ਹੋਈਆਂ ਆ
ਮਤਲਬ ਸੋਚਿਆ ਕਿ ਅੱਗੇ ਫਿਊਚਰ ਚ ਕਰਨਾ ਕੀ ਪੜ ਕੇ
ਮੈਂ ਫਿਊਚਰ ਚ ਮੈਂ ਸੋਚਦੀ ਕਿ ਮੈਂ ਪੰਜਾਬੀ ਦੀ ਟੀਚਰ ਬਣਨਾ ਆ
ਹ
ਹੋਰ ਤੁਸੀਂ ਕੀ ਕਰਨਾ
ਬਿਊਟੀਸ਼ਨ ਦਾ ਈ ਸੋਚਿਆ ਅੱ
ਅੱਛਾ - ਅੱਛਾ ਚਲੋ ਵਧੀਆ ਫੇਰ ਤਾਂ ਉਹ ਤਾਂ ਬਹੁਤ ਕਾਫੀ ਆ ਉਹਦੇ ਅੱਜ ਕੱਲ੍ਹ ਤਾਂ ਉਹਦਾ ਕੰਮ ਹੀ ਬਹੁਤ ਆ ਬਿਊਟੀਸ਼ਨ ਦੰਦਾਂ ਦਾ
ਹੂੰ ਹੋਰ
ਸਾਰੇ ਹਾਂਜੀ - ਹਾਂਜੀ ਬਹੁਤ ਜ਼ਿਆਦਾ ਕੰਮ ਆ ਅੱਜ ਕੱਲ ਦਾ ਹੋਰ ਵਧੀਆ ਉਹਦੇ ਵਿੱਚ ਸਾਰਾ ਕੁਛ ਆ ਜਾਂਦਾ ਨੋਨ ਮੈਡੀਕਲ, ਮੈਡੀਕਲ, ਪੈਡੀਕਲ ਉਹ ਸੋਰੀ ਨੋਨ ਮੈਡੀਕਲ ਕਹਿ ਤਾ ਮੈਂ ਪੈਡੀਕਓਰ ਆਹਾ ਮਤਲਬ ਸਾਰਾ ਕੁਛ ਸਿਖਾਂਦੇ ਨੇ ਐਕਸਟੈਂਸ਼ਨ ਵਗੈਰਾ ਵੀ ਸਿਖਾਂਦੇ ਹਨਾ ਸਾਰਾ ਕੁਛ ਇੱਕ ਹੀ ਕੋਰਸ ਵਿੱਚ ਹਾਂਜੀ ਹਮ ਪਰ ਕਿਸੇ ਵਧੀਆ ਜਈ ਅਕੈਡਮੀ ਤੋਂ ਕਰੀਓ ਹਨਾ ਫੇਰ ਹੀ ਫਾਇਦਾ ਅੱਗੇ ਜਾਣ ਦਾ
ਹਾਂਜੀ
ਹੂੰ ਹੋਰ ਤੁਸੀਂ ਕੀ ਖਾਧਾ ਅੱਜ?
ਬਸ ਰਾਤ ਦੀ ਸਬਜ਼ੀ ਪਈ ਸੀ ਉਹਦੇ ਨਾਲ ਖਾ ਲੀ ਏ।
ਅੱਛਾ, ਚਲੋ ਵਧੀਆ ਫੇਰ ਤਾਂ ਦੁਪਹਿਰੇ ਕੀ ਖਾਣਾ?
ਦੋਪਹਰੇ ਹਜੇ ਭੁੱਖ ਤਾਂ ਨਹੀਂ ਗਰਮੀ ਕਰਕੇ ਕੋ ਕੀ ਹੁੰਦਾ ਹੁਣ?
ਗਰਮੀ ਚ ਤਾਂ ਨਿੱ ਕਲੀ ਹੀ ਇੰਨੀ ਪਈ ਆ ਬਾਹਰ ਤਾਂ ਸੱਚੀ ਇੰਨੀ ਗਰਮੀ ਹੋਈ ਪਈ ਆ ਕੁਛ ਪਤਾ ਹੀ ਨਹੀਂ ਲੱਗਦਾ ਪਿਆ ਅੱਜ। ਕਲ ਦਾ ਮੌਸਮ ਤਾਂ ਜ਼ਿਆਦਾ ਪੈ ਰਹੀ ਗਰ
ਉਹੀ ਓਨਾ ਪਾਣੀ ਪੀ ਹੀ ਜਾਂਦਾ ਆ, ਢਿੱਡ ਵੀ ਕੀ ਕਰਨ ਰੋਟੀ ਨ ਭੁੱਖੀ ਨਹੀਂ ਲੱਗਦੀ।
ਹਾਂ ਟਿਡ ਆਫਰ ਜਾਂਦਾ ਨਾ ਪਾਣੀ ਪੀ-ਪੀ ਕੇ।
ਰੋਟੀ ਤਾਂ ਦਿਲ ਹੀ ਨੀ ਕਰਦਾ।
ਹਾਂਜੀ-ਹਾਂਜੀ।
ਹਾ।
ਏ ਤਾਂ ਹੈ।
ਬਿਲਕੁਲ।
ਹੋਰ ਦੱਸੋ?
ਬਸ ਚੱਲੀ ਜਾਂਦਾ ਏਦਾਂ ਹੀ।
ਹੂੰ, ਹੋਰ ਤੁਸੀਂ ਕੀ ਬਣਾਣਾ ਅੱਜ ਰਾਤੀ?
ਅਸੀਂ ਅੱਜ ਰਾਤੀ ਦੇਖਦੇ ਆ। ਹਾਂ, ਸੁੱਕੀ ਸਬਜ਼ੀ ਬਣਾਵਾਂਗੇ ਨਾਲ ਦਹੀਂ ਰਾਇਤਾ-ਰੁਤਾ ਪਾਵਾਂਗੇ।
ਹਾਂ, ਸੁੱਕੀ ਸਬਜ਼ੀ ਨਾ ਰਾਇਤਾ ਨਾ ਰੋਟੀ ਖਾਹੀ ਜਾਂਦੀ, ਗਰਮੀ ਵਿੱਚ ਕੱਲੀ ਤੂੰ ਸੂਖੀ ਸਬਜ਼ੀ ਨਾਲ ਰੋਟੀ ਖਾਣੀ ਬੋ ਔਖੀ ਹੈ।
ਹੂੰ, ਸਹੀ ਗੱਲ ਆ ਹਾਂਜੀ।
ਰਇਤਾਾਂ ਨਾਲ ਹੋ ਜਾਂਦਾ ਜਾਂ ਫਿਰ ਲੱਸੀ-ਲੁੱਸੀ ਕਿਉਂਕਿ ਲੱਸੀ ਨਾਲ ਅੰਦਰ ਠੰਢ ਪੈਂਦੀ ਨਾ ਜਿਸ ਹਿਸਾਬ ਨਾਲ ਗਰਮੀ ਪੈ ਰਹੀ।
ਗਰਮੀ ਚ ਲੱਸੀ ਦਾ ਹੋਰ ਹੀ ਮਜ਼ਾ ਹੁੰਦਾ।
ਮਜ਼ਾ ਵੀ ਨਾਲੇ ਗਰਮੀ ਲੱਸੀ ਸਾਨੂੰ ਅੰਦਰਲੀ ਤਸੀਰ ਠੰਡੀ ਕਰਦੀ ਲਸੀ ਇਹ ਗੱਲ ਆ। ਹਾਂਜੀ, ਗੋਂਦਦ ਕਤੀਰਾ ਹੋਰ ਵੀ ਠੰਡਾ ਹੁੰਦਾ।
ਹੂੰ, ਸਰੀਰ ਨੂੰ ਅੰਦਰ ਜਾ ਕੇ ਸ਼ਾਂਤ ਕਰ ਦੇਗਾ।
ਹਾਂਜੀ-ਹਾਂਜੀ, ਇਹ ਤਾਂ ਹੈ।
ਹਾਂਜੀ, ਹੋਰ।
ਹੋਰ ਵਧੀਆ ਤੁਸੀਂ ਸੁਣਾਓ।
ਕੋਈ ਵਿਚਾਰ ਦੱਸੋ ਆਪਣੇ, ਮੇਰੇ ਨਾਲ ਵਿਚਾਰ ਸਾਂਝਾ ਕਰੋ ਆਪਣੇ।
ਆ ਤੁਸੀਂ ਸੋਸ਼ਲ ਮੀਡੀਆ ਦੇਖਦੇ ਹਾਂ।
ਅੱਜ-ਕੱਲ, ਕੌਣ ਨੀ ਚਲਾਦਾ ਸੋਸ਼ਲ ਮੀਡੀਆ।
ਨਹੀਂ ਤੁਸੀਂ ਇਹਦੇ ਤੋਂ ਸੋਸ਼ਲ ਮੀਡੀਆ ਚਲਾਣ ਦੇ ਫਾਇਦੇ ਤੇ ਨੁਕਸਾਨ। ਉ ਕਹਿੰਦੀ ਆਇਆ।
ਸੋਸ਼ਲ ਮੀਡੀਆ ਹੁਣ ਦੇਖੋ ਜੇ ਆਪਾਂ ਗ਼ਲਤ ਯੂਜ ਕਰਾਂਗੇ ਤਾਂ ਉਹਦਾ ਨੁਕਸਾਨ ਨਾਨ ਆ ਅੱਜ ਆਪਾਂ ਸਹੀ ਯੂਜ ਕਰਾਂਗੇ ਤਾਂ ਉਹਦੇ ਫਾਇਦੇ ਆ।
ਨੀ ਮਤਲਬ ਕਿ ਤੁਹਾਨੂੰ ਏਦਾਂ ਨੀ ਲੱਗਦਾ ਹੈਗਾ ਕਿ ਬੱਚੇ ਕਿੰਨੇ ਵਿਗੜ ਰਹੇ ਆ ਛੋਟੇ-ਛੋਟੇ ਬੱਚੇ। ਦੇਖ ਕੇ ਬੱਚੇ ਜਿਆਦਾ ਤੁਹਾਨੂੰ ਮੈਂ ਕਿਹਾ ਇੱਦਾਂ ਨੀ ਲੱਗਦਾ ਬੱਚੇ ਜ਼ਿਆਦਾ ਬਿਗੜ ਰਹੇ ਆ ਛੋਟੇ।
ਹੁਣ ਬੱਚਿਆਂ-ਬੱਚਿਆਂ ਤੇ ਡਿਪੈਂਡ ਆ ਬ ਬੱਚੇ ਦੇ ਮਾਂ-ਪਿਓ ਉਨਾਂ ਤੇ ਧਿਆਨ ਦੇਣ ਨਾ, ਬਾਕੀ ਆਪਣੇ ਹੱਥ ਆ।
ਮਾਵਾਂ ਏਦਾਂ ਕਰਦੀਆਂ ਨਾ ਅੱਜ-ਕੱਲ ਦੀਆਂ ਜਿੱਦਾਂ ਜ਼ਿਆਦਾ ਉਹ ਵੀ ਧਿਆਨ ਦੇ ਕੇ ਰਾਜੀ਼ ਨੀ ਹੈਗੀਆਂ ਬ ਬੱਚੇਆਂ ਤੇ, ਓ ਫੂਨ ਫੜਾ ਦਿੰਦੀਆਂ ਓ ਬੱਚੇਆਂ ਨੂੰ ਆਦਤ ਪੈ ਜਾਂਦੀ ਫੂਨ ਦੇਖਣ ਦੀ ਉਸ ਤੋਂ ਬਾਦ ਫੇਰ ਬੱਚੇ ਦੇਖਲੋ ਆਪਣੀਆਂ ਈ ਮਰਜੀਆਂ ਕਰਦੇ ਆ।
ਹੋਰ, ਫੋਨ ਦਾ ਤਾਂ ਜਿੱਦਾ ਯੂਜ਼ ਕਰਾਂਗੇ ਓ ਹਾਲ ਏਆ ਜੇ ਗਲਤ ਯੂਜ਼ ਕਰਾਂਗੇ ਸਈ ਆ ਤੇ ਸੋਰੀ ਜੇ ਗਲਤ ਯੂਜ਼ ਕਰਾਂਗੇ ਤਾਂ
ਕਿ ਰੀਲਾਂ ਈ ਸ਼ੋਟ ਦੇਖਦੇ ਬੱਚੇ ਮੂਰੇ ਆਈ ਜੰਦਾ ਓ ਵੀ ਕੀ ਕਰਨ ਹੁਨ ਓ ਦੇਖੀ
ਛੋਟੇ-ਛੋਟੇ ਬੱਚੇਆਂ ਨੇ ਆਪਨੀਆਂ ਆਈਡੀਆ ਬਣਾਈਆਂ ਹੋਈਆਂ ਪਰਸਨਲ ਅੱਜ-ਕੱਲ।
ਹਾਂਜੀ। ਆਪਾਂ ਜਦੋਂ ਛੋਟੇ ਹੁੰਦੇ ਸੀ ਓਦੋਂ ਟੈਂਪਰਨ ਗੇਮ ਈ ਖੇਲਦੇ ਹੁੰਦੇ ਸੀਗੇ ਬਸ।
ਹੋਰ ਗੇਮਾਂ, ਹੁਣ ਗੇਮਾਂ ਵੱਲ ਕਿੱਥੇ ਨਿਆਣੇ ਬਸ ਬਾਰਲਾ ਗੰਦਾ ਫੂਡ ਖਾ ਲਿਆ, ਫੋਨ ਚਲਾ ਲਿਆ, ਸੋ ਲਿਆ।
ਖਬਰ ਦੇਖੀ ਆ ਟੀ ਵੀ ਵਿੱ ਚ ਅਹ ਤਿੰਨ-ਚਾਰ ਬੱਚੇ ਦੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਰੀਲ ਬਨਾਂਦੇ-ਬਨਾਂਦੇ ਪੁਲ ਤੋਂ ਥੱਲੇ ਡਿੱਗੇ।
ਹੋਰ ਬੱਚੇਆਂ ਨੇ ਧਿਆਨ ਥੋੜੀ ਦੇਣਾ ਆ ਵੀ, ਧਿਆਨ ਥੋੜੀ ਦੇਣਾ ਕੇੜੀ ਜਗਾ ਤੇ ਖੜ ਕੇ ਬਣਾ ਰੇਆਂ ਬਸ ਏ ਆ ਸ਼ੂਟ ਟ ਹੋ ਜਵੇ ਸਾਡਾ ਬਸ, ਪਿੱਛੇ ਭਾਵੇਂ ਤੁਆਡੇ ਮੌਤ ਹੋਵੇ।
ਹੂੰ। ਰੀਲਾ ਦੇ ਵਿੱਚ ਇੰਨੇ ਜ਼ਾਦਾ ਖੁੱਬ ਜਾਂਦੇ ਆ ਨਾ ਕਿ ਓਨਾਂ ਨੂੰ ਆਪਣੀ ਜਾਨ ਦੀ ਪਰਵਾਹ ਵ ਨੀ ਰੈਂਦੀ।
ਬੋਤ ਜਾਦਾ ਹੈ ਈ ਨੀ ਕਿਸੇ ਨੂੰ ਨਾ ਆਪਨੇ ਘਰਦੇ ਵੀ ਨੀ ਚਲ ਬੱਚੇ ਆ ਵੀਡੀਓ ਬਨਾਦੇ ਬਣਾ ਲੈਂਨ ਦੋ ਪਰ ਜਗਾ ਥੇ ਦੇਖ ਕੇ ਹਨਾ ਇੱਕ ਗੱਲ ਹੁੰਦੀ ਅਲੱਗ ਤੋਂ ਪਰ ਧਿਆਨ ਨੀ ਦਿੰਦਾ ਕੋਈ।
ਬਸ ਏ ਆ ਰੀਲ ਬਣਾਈ ਪੋਸਟ ਪਾ ਦਿੱਤੀ ਲਾਈਕ ਆ ਗਏ ਸੀ। ਸੁਣ ਪਰ ਨਿਆਣਿਆਂ ਦਾ ਏ ਸ਼ੌਕ ਆ।
ਲਾਇਕਾ ਨੇ ਬੱਚੇ ਹਾਂ ਫੇਮ ਨੇ ਪੱਟ ਤੇ ਬੱਚੇ ਅੱਜ-ਕੱਲ ਤਾਂ।
ਹੋਰ ਕੀ ਸੋਸ਼ਲ ਮੀਡੀਆ ਨੇ ਅੱਦੀ ਦੁਨੀਆਂ ਖਰਾਬ ਕੀਤੀ ਆ।
ਹਾਂਜੀ-ਹਾਂਜੀ ਏ ਤਾਂ ਹੈ ਬੱਚੇ ਦੇਖਦੇ
ਏ ਤਾਂ ਹੈਗਾ-ਹੈਗਾ ਬਾਰਲੇ ਫਾਸਟ ਫੂਡ ਨੇ ਬੱਚੇਆਂ ਦੀ ਜ਼ਿੰਦਗੀ ਚ ਦੇਖਲੋ ਕਿੰਨਾ ਕੀਤਾ ਕੁ ਕੁਰਕਰੇ ਵਗੈਰਾ ਪੈਕੇਟ ਇੰਨੇ ਚੱਲਦੇ ਆ ਏ ਬੋਹ ਬਿਮਾਰੀ ਦਾ ਗੰਦਾ ਘਰ ਏਆ।
ਸਈ ਬਮਾਰੀ ਦਾ ਘਰ ਆ ਸਬ ਤੋਂ ਜਾਅਦਾ। ਅੱਜ-ਕੱਲ ਰੇਡੀਆਂ ਤੇ ਦੇਖਲੋ ਓਦਾ ਈ ਗੰਦੇ-ਮੰਦੇ ਹੱਥਾਂ ਦੇ ਨਾਲ।
ਮਤਲਬ ਇੱਕ ਦੋ ਹਫ਼ਤੇ ਛੱਡ ਕੇ ਖਾ ਲਿਆ, ਬੱਚੇ ਤਾਂ ਰੋਜ਼ ਈ ਫਾਸਟ ਫੂਡ ਖਾਂਦੇ ਆ ਬਰਗਰ ਹੋ ਗਿਆ ਕੁਛ ਹੋਗਿਆ ਰੋਜ਼-ਰੋਜ਼ ਤਾਂ ਸ਼ਰੀਰ ਨੂੰ ਨੁਕਸਾਨ ਈ ਆ।
ਕੋਲਡ ਡਰਿੰਕ ਬੋਹ ਮਾੜੀ ਦੰਦਾ ਦੇ ਵਾਸਤੇ ਕੋਲਡ ਡਰਿੰਕ ਸਬ ਤੋਂ ਜ਼ਾਅਦਾ ਬੰਦੇ ਦੇ ਦਿਮਾਗ ਤੇ ਸਿੱਧੇ ਈ ਅਟੈਕ
ਓ ਤਾਂ ਹੈ ਨਾ ਫੇਰ ਠੰਡੀ ਹੁੰਦੀ ਐ ਇੱਕਦਮ ਬੰਦਾ ਕੈਂਦਾ ਚੱਲ ਗਰਮੀ ਆ ਪੀ ਲੈਨੇ ਆ। ਪਰ
ਪਰ ਓ ਇੱਕ ਤਰਾਂ ਨੁਕਸਾਨ ਕਰਦੀ ਬੰਦੇ ਨੂੰ।
ਨੁਕਸਾਨ ਤਾਂ ਤੁਆਨੂੰ ਪਤਾ ਹੁੰਦਾ ਹੀ ਹੁੰਦਾ ਏਆ ਪਰ ਗਰਮੀ ਕਰਕੇ ਰੋਕ ਵੀ ਨੀ ਸਕਦੇ।
ਪਰ ਮੇਰਾ-ਮੇਰਾ ਸੁਝਾਅ ਤਾਂ ਏਆ ਸਬ ਤੋਂ ਵਦੀਆ ਘਰ ਦੀ ਲੱਸੀ। ਸ਼ਿਕੰਜਵੀ, ਸ਼ਬੀਲ।
ਕੀ ਹੋਇਆ। ਸਹੀ ਗੱਲ ਆ ਤੁਹਾਡੀ। ਚਲੋ ਠੀਕ ਆ ਮੈਂ ਕਾਲ ਕਰਤੀ ਹੂ ਹਾਂਜੀ ਹ।
ਫੜਾ ਦੇ ਉਹਨੂੰ। ਭੈਣ ਜੀ ਠੀਕ ਆ ਤੁਹਾਨੂੰ ਕੱਲ ਕਰਾਂਗੀ ਨਹੀਂ ਅਨਪੜ੍ਹੇ ਨੂੰ ਪਤਾ ਨੀ ਲਗਦਾ